ਸਸੀ ਕਾਲ ਜੀ।
ਸਸੀ ਕਾਲ ਜੀ ਹੋਰ ਠੀਕ ਹੋ?
ਹਾਂਜੀ - ਹਾਂਜੀ ਵਧੀਆ ਤੁਸੀਂ ਸੁਣਾਓ?
ਬਸ ਠੀਕ ਵਧੀਆ। ਹੋਰ ਕੀ ਕਰ ਰਹੇ ਸੀ?
ਕੁਛ ਨੀ ਮੈਂ ਰੋਟੀ ਬਣਾਦੀ ਪਈ ਸੀ।
ਅੱਛਾ।
ਹਾਂਜੀ, ਹੋ ਤੁਸੀਂ ਕੀ ਕਰਦੇ
ਮੈਂ ਕੌਛ ਨੀ।
ਫਿਰ ਤੋਂ
ਫੀ ਬਾਹਰ, ਫਰੀ ਸੀ ਬਾਹਰ ਆਈ ਆ। ਹਵਾ ਚੱਲਦੀ ਪੀ ਸੀ, ਮੈਂ ਕਿਹਾ ਸਾਰੀ ਦੇ ਦਿਆ ਦਿਨ ਅੰਦਰ ਸਾਰੇ ਦਿਨ ਅੰਦਰ ਬੈਠੇ ਰਹਿੰਨੇ ਆ, ਹਵਾ ਖਾ ਆਈਏ ਬਾਹਰ ਦੀ ਮਾੜੀ ਜੀ।
ਅੱਛਾ, ਅੱਛਾ ਖਾਲੀ ਤੁਸੀਂ ਰੋਟੀ?
ਹਾਂਜੀ ਹਾਂਜੀ ਮੈਂ ਖਾ ਲੀ ਹੁਣ ਕੀ ਬਣਾਇਆ ਸੀ ਤੁਸੀਂ?
ਅਸੀਂ ਅੱਜ ਕੋਫਤੇ ਬਣਾਏ।
ਪੇਖੇ।
ਹਾਂਜੀ, ਹਾਂਜੀ ਹਾਂਜੀ ਘਿਯੇ ਤੇ। ਹਾਂਜੀ। ਬਸ ਠੀਕ ਏ, ਤੁਸੀਂ ਕੀ ਬਣਾਇਆ?
ਮੈਂ ਅੱਜ ਦਾਲ-ਰੋਟੀ ਖਾਧੀ ਮੂੰਗੀ ਦੀ ਦਾਲ।
ਅੱਛਾ, ਮੂੰਗੀ ਦੀ ਦਾਲ
ਹਾਂਜੀ, ਹਾਂਜੀ।
ਮੈਂ ਕਿਹਾ ਤੁਹਾਡੀ ਫੇਵਰੇਟ ਏ, ਮੂੰਗੀ ਦੀ ਦਾਲ?
ਆ ਹਾਂਜੀ।
ਤੁਹਾਡੀ ਫੇਵਰੇਟ ਏ, ਮੂੰਗੀ ਦੀ ਦਾਲ?
ਨਹੀਂ, ਫੇਵਰੇਟ ਤੇ ਦਾਲਾਂ ਮੈਨੂੰ ਪਸੰਦ ਹੀ ਨਹੀਂ। ਦਾਲਾਂ ਤੇ ਮੈਂ ਨਹੀਂ ਖਾਂਦੀ, ਮੈਨੂੰ ਸਬਜ਼ੀਆਂ ਜ਼ਿਆਦਾ ਪਸੰਦ ਏ। ਹੂੰ, ਦਾਲਾਂ ਨੀ ਮੈਂ ਖਾਂਦੀ।
ਅੱਛਾ, ਅੱਛਾ ਠੀਕ ਆ।
ਅੱਛਾ, ਤੁਸੀਂ ਸਵੇਰ ਮਤਲਬ ਸਵੇਰ ਵਾਲਾ ਟੋਪਿਕ ਕਰੀਏ, ਸਵੇਰੇ ਉੱਠਣ ਦੇ ਕੀ ਫਾਇਦੇ ਨੇ।
ਹਾਂਜੀ, ਹਾਂਜੀ ਕਰ ਲਓ।
ਠੀਕ ਤੁਸੀਂ ਸਵੇਰੇ ਕਰਦੇ ਹੋ ਤੁਸੀਂ?
ਨਹੀਂ, ਨਹੀਂ ਮੈਂ ਨਹੀਂ ਕਰਦੀ, ਮੇਰਾ ਕਾਕਾ ਛੋਟਾ ਏਨਾ ਤੇ ਫੇਰ ਓਹ ਓਹਦੇ ਨਾਲ ਉੱਠਿਆ ਹੀ ਨਹੀਂ ਜਾਂਦਾ, ਪਹਿਲੇ ਤੇ ਓਹ ਰਾਤੀ ਲੇਟ ਸੌੰਦਾ ਔਰ ਸਾਰੀ ਰਾਤ ਬਾਰ-ਬਾਰ ਉੱਠਦਾ ਤੇ ਫੇਰ ਮੈਂ ਹੋ ਜਾਂਦੀ ਆ, ਓਨੀ ਦੇਰ ਤੱਕ ਧੁੱਪ ਚੜ ਜਾਂਦੀ ਫੇਰ
ਅੱਛਾ ਜੀ।
ਹਾਂਜੀ।
ਨਹੀਂ, ਤੁਸੀਂ ਪਤਾ ਕੀ ਕਰਿਆ ਕਰੋ ਭਾਵੇਂ ਚਲੋ ਹਜੇ ਤਾਂ, ਬੱਚਾ ਛੋਟਾ ਹੈਗਾ ਤੇ ਕੋਈ ਗੱਲ ਨੀ ਬਟ ਸਵੇਰੇ ਉੱਠਣਾ ਚਾਹੀਦਾ, ਸਵੇਰੇ ਜਿਹੜੀ ਤਾਜ਼ੀ ਹਵਾ ਹੁੰਦੀ ਹੈ ਨਾ ਉਹ ਬੜੀ ਅੱਛੀ ਹੁੰਦੀ ਹੈ। ਕਿਉਂਕਿ ਸਵੇਰੇ ਨਾ ਕੋਈ ਪੋਲਿਊਸ਼ਨ ਹੁੰਦਾ, ਸੜਕਾਂ ਤੇ ਸਾਡੇ ਸਿਹਤ ਲਈ ਬਹੁਤ ਫਾਇਦੇਮੰਦ ਹੈਗੀ ਏ, ਤਾਜ਼ੀ ਹਵਾ ਸਾਨੂੰ ਐਕਸਰਸਾਈਜ਼ ਲਈ ਤਾਂ ਕਰਨੀ ਕਰਨੀ ਚਾਹੀਦੀ ਹੈ। ਸਾਨੂੰ ਸੈਰ ਵੀ ਬਹੁਤ ਜ਼ਰੂਰੀ ਹੈ, ਸਾਡੇ ਵਾਸਤੇ ਸਾਨੂੰ ਸੈਰ ਵੀ ਕਰਨੀ ਚਾਹੀਦੀ ਏ, ਹੁਣ ਅੱਜ-ਕੱਲ੍ਹ ਤਾਂ ਗਰਮੀਆਂ ਦਾ ਗਰਮੀਆਂ ਦਾ ਮੌਸਮ ਚੱਲਦਾ ਪਿਆ, ਗਰਮੀਆਂ ਦਾ ਮੌਸਮ ਚੱਲਦਾ ਪਿਆ ਤੇ ਸਾਨੂੰ ਪਾਣੀ ਬਹੁਤ ਜ਼ਿਆਦਾ ਪੀਣਾ ਚਾਹੀਦਾ ਏ, ਕਈਆਂ ਦਾ ਤਾਂ ਪਾਣੀ ਮਤਲਬ ਪਸੀਨੇ ਰਾਹੀਂ ਬਹੁਤ ਨਿਕਲਦਾ ਹੈਗਾ। ਪਸੀਨਾ ਬਹੁਤ ਆਉਂਦਾ ਕਈ ਹੁਨ ਜਿਵੇਂ ਬੱਚੇ ਖੇਡਦੇ ਨੇ ਬੱਚੇ ਬੱਚੇ ਤੇ ਖੇਡ ਲੈਂਦੇ ਨੇ ਹੁਨ ਅਸੀਂ ਜੇ ਉਹਨਾਂ ਦੇ ਉਹਨਾਂ ਦੇ ਹਿਸਾਬ ਨਾਲ ਖੇਡੀਏ ਤਾਂ ਸਾਨੂੰ ਸਾਹ ਚੜ੍ਹਨਾ ਸ਼ੁਰੂ ਹੋ ਜਾਂਦਾ, ਉਹ ਸਾਨੂੰ ਆਪਣੇ ਸਾਹ ਨੂੰ ਕੰਟਰੋਲ ਕਰਨਾ ਪੈਂਦਾ ਹੈ। ਕਿ ਥੋੜਾ-ਥੋੜਾ ਵਰਕ ਆਊਟ ਕੀਤਾ ਜਾਵੇ, ਥੋੜਾ-ਥੋੜਾ ਰੋਜ਼ ਹੀ ਰੋਜ਼ ਦਸ ਮਿੰਟ ਪਹਿਲਾਂ ਦਸ ਮਿੰਟ ਸਟਾਰਟ ਕਰੋ ਸੈਰ ਕਰਨੀ, ਫੇਰ ਪੰਜ, ਪੰਜ ਮਿੰਟ ਵਧਾਈ ਜਾਓ। ਰੋਜ਼, ਰੋਜ਼ ਪੰਜ, ਪੰਜ ਮਿੰਟ ਵਧਾਈ ਜਾਓ ਸੈਰ ਕੀ
ਹਾਂਜੀ, ਔਹੀ ਸਰੀਰ ਫਿਰ ਤੰਦਰੁਸਤ ਰਹਿੰਦਾ ਨਾ।
ਹਾਂਜੀ, ਨਾਲੇ ਐਕਟਿਵ ਰਹਿੰਦਾ। ਨੀ ਤੇ ਉਵੇਂ ਤੇ ਸਾਰਾ ਮਤਲਬ ਕਿ ਡਿੱਗੂ, ਡਿੱਗੂ ਸਾਰੀ ਦਿਹਾੜੀ ਕਦੀ ਔਧਰ ਡਿੱਗ, ਕਦੀ ਔਧਰ ਡਿੱਗ, ਕਦੀ ਔਧਰ ਡਿੱਗ।
ਹਾਂਜੀ। ਇਹ ਤਾਂ ਹੈ।
ਸਵੇਰ ਦੀ ਸੈਰ ਨਾਲ ਸ਼ਰੀਰ ਵੀ ਐਕਟਿਵ ਰਹਿੰਦਾ ਸਾਡਾ ਮਾਇੰਡ ਫਰੈਸ਼ ਰਹਿੰਦਾ। ਸਾਨੂੰ ਗੁੱਸਾ ਵੀ ਘੱਟ ਆਉਂਦਾ।
ਅੱਛਾ ਹਾਂ। ਉਹ ਤਾਂ ਹੈ ਜੇ ਮਾਇੰਡ ਫਰੈਸ਼ ਹੋਏਗਾ ਤੇ ਗੁੱਸਾ
ਮੈਂ ਨੋਟਿਸ ਕੀਤਾ ਮੈਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਸੀ ਪਹਿਲੇ ਬਹੁਤ ਜ਼ਿਆਦਾ। ਤੇ ਮੈਂ ਸਵੇਰੇ ਉੱਠ ਉਠ ਨਾ ਮਤਲਬ ਹੁਣ ਬੱਚਿਆਂ ਦੀ ਛੁੱਟੀਆਂ ਆਈਆਂ ਦੀਆਂ ਸੀ, ਇਹਨਾਂ ਦੀ ਛੁੱਟੀਆਂ ਪੈ ਗਈਆਂ। ਟਵੰਟੀ ਫੋਰ ਤੋਂ ਪੈ ਗਈਆਂ ਸੀ ਤੇ ਮੈਂ ਟਵੰਟੀ ਫੋਰ ਤੋਂ ਹੀ ਜਿਸ ਛੁੱਟੀਆਂ ਪਈਆਂ ਉਸ ਦਿਨ ਤੋਂ ਹੀ ਮੈਂ ਸਵੇਰੇ ਉੱਠਦੀ ਸੀ। ਨਾਣਾ, ਨਾਣਾ ਚੱਲ ਜਾਣਾ, ਗੁਰਦੁਆਰੇ ਬੈਠ ਆਨਾ ਦਸ -ਪੰਦਰਾਂ ਮਿੰਟ। ਆਰਾਮ ਨਾਲ ਉਹਦੇ ਕਾਰਨ ਮੈਨੂੰ ਗੁੱਸਾ ਤੇ ਹੁਣ ਆਉਂਦਾ ਹੀ ਨਹੀਂ ਕਿਸੇ, ਕਿਸੇ ਟਾਈਮ ਆ ਜਾਂਦਾ ਉਹ ਗੱਲ ਵੱਖਰੀ ਹੈ। ਹਣ ਸਾਡੇ ਉਹ ਤਾਂ ਸਾਡੇ ਇਮੋਸ਼ਨ ਹੈਗੇ ਉਹ
ਆ ਹੀ ਆਦੇ ਹਾਂਜੀ ਉਹ ਤੇ ਹੈ, ਥੋੜਾ ਬਹੁਤ ਤੇ ਬੰਦਾ ਕੰਟਰੋਲ ਕਰ ਹੀ ਸਕਦਾ।
ਨਹੀਂ, ਨਹੀਂ ਮੈਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਸੀ, ਬਹੁਤ ਅਨਲਿਮਿਟਿਡ ਗੁੱਸਾ ਆਉਂਦਾ ਸੀ ਮੈਨੂੰ ਅਨਲਿਮਿਟਿਡ। ਜਿਦੀ ਕੋਈ ਲਿਮਿਟ ਨਾ ਹੋਵੇ, ਬਟ -ਬਟ ਮੈਂ ਆਪਣੇ ਆਪ ਨੂੰ ਸਮਝਾਇਆ। ਗੁੱਸਾ ਕਰਕੇ ਕੀ ਫਾਇਦਾ, ਬੀ ਪੀ ਹਾਈ ਕਰਨਾ।
ਅੱਛਾ।
ਬੀ ਪੀ ਹਾਈ ਕਰਨਾ, ਇਸ ਲਈ ਮੈਂ ਸਵੇਰੇ ਜਾਣਾ, ਨਾਲੇ ਠੰਡੀ ਹਵਾ ਖਾਣੀ ਮਜ਼ਾ ਆਣਾ।
ਹਾਂਜੀ, ਨਾਲ ਪਰਮਾਤਮਾ ਦਾ ਨਾਮ ਲੈ ਲੈਂਦਾ ਬੰਦਾ ਏਦਾਂ ਹੀ।
ਤਾਂ ਕਰਕੇ ਫੇਰ ਮੇਰਾ ਗੁੱਸਾ ਬਹੁਤ ਘੱਟ ਹੋ ਗਿਆ, ਹੁਣ ਮੈਂ ਬੱਚਿਆਂ ਨੂੰ ਵੀ ਨੀ ਕੁੱਛ ਡਾਂਟ ਦੀ ਵਗੈਰਾ ਜੇ ਮੇਰਾ ਜ਼ਿਆਦਾ ਗੁੱਸਾ ਹੋਵੇ ਫੇਰ ਮੈਂ ਡਾਂਟ ਦਿੰਦੀ ਹਾਂ, ਅਦਰਵਾਈਜ਼ ਨਹੀਂ ਡਾਂਟਦੀ ਉਹਨਾਂ ਨੂੰ।
ਅੱਛਾ ਠੀਕ ਹੈ, ਹਾਂ ਉਹ ਤੇ ਫੇਰ ਇੱਦਾਂ ਹੀ ਹੈ, ਜਾਂ ਫੇਰ ਗੁੱਸ ਕਰੋਗੇ ਤੇ ਫੇਰ ਬੀਪੀ ਵੱਧ ਜਾਂਦਾ ਇਹ ਵੀ ਹੈ।
ਹਾਂਜੀ।
ਚਲੋ ਵਧੀਆ ਗੱਲ ਏ।
ਬਹੁਤ ਜ਼ਿਆਦਾ ਗੁੱਸਾ ਆਉਂਦਾ। ਨਹੀਂ ਉਹਨੂੰ ਕਹਿਣਾ ਮੈਂ ਹੁਣ ਉਹਨੂੰ ਮੈਂ ਕਹਿਣਾ ਮੈਂ ਕਹਿਣਾ ਸਵੇਰ ਦੀ ਸੈਰ ਕਰਿਆ ਘਰ ਮਜ਼ੇ ਵਾਲੀ ਠੰਢਡੀ ਹਵਾ ਲਿਆ ਕਰ। ਆਪਣੇ ਆਪ ਸਹੀ ਹੋਜੇਗਾ। ਉਹਨੂੰ ਬਹੁਤ ਜਿਆਦਾ ਗੁੱਸਾ ਆਉਂਦਾ, ਬਹੁਤ ਜਿਆਦਾ ਗੁੱਸਾ ਆਉਂਦਾ ਉਹਨੂੰ।
ਕਈਆਂ ਦਾ ਸੁਭਾਅ ਐਂਵੇ ਦਾ ਹੁੰਦੈ, ਸਾਰਾ ਹਰ ਵਕਤ ਗੂੱਸੇ ਚ ਰੈਨਾ। ਜਦੋਂ ਓਨਾਂ ਦਾ ਮਾੰਨ ਕਰਦੈ ਉਦੋਂ ਓਨਾਂ ਨੇ ਖੁਸ਼ ਰੈਨਾ, ਅਦਰਵਾਈਸ ਗੁੱਸੇ ਚ।
ਹੂੰ, ਹੂੰ ਨਈ ਚੇਂਜ ਤੇ ਮਤਲਬ ਜੇ ਓ ਆਪ ਚ੍ਹਾਨ ਨਾ, ਜੇ ਆਪਨੇ ਮੰਨ ਚ ਟਾ੍ਹਬਨਾ ਲੈਨ ਕਿ ਹਾਂ ਮੈਂ ਗੁੱਸਾ ਨੀ ਕਰਨਾ, ਮੈਂ ਸਵੇਰੇ ਸੈਰ ਕਰਨ ਜਾਨੀ ਏ ਤੇ ਗੁੱਸਾ ਘਾੱਟ ਹੋਜੇਗਾ, ਤੇ ਐ ਚੀਜ ਬੋਤ ਫਰਕ ਪੈਦੈ ਚੀਜ ਨਾਲ ਬੋਹਤ ਜਾਦਾ ਫ਼ਰਕ ਪੈਂਦੈ, ਸਵੇਰ ਦੀ ਸੈਰ ਨਾਲ ਗੁੱਸੇ ਤੇ ਵੀ ਕੰਟਰੋਲ ਹੋ ਜਂਦੈ, ਅਸੀ ਸਾਰੀ ਦੇਹਾੜੀ ਐਕਟਿਵ ਵੀ ਰੈਨੇ ਆਂ।
ਹੂੰ, ਓ ਤੇ ਹੈ, ਹੂੰ ਬੜਾ ਫਰਕ ਪੈਂਦੈ।
ਹਾਂਜੀ।
ਮੈਂ ਕੇਆ ਬੜਾ ਫ਼ਰਕ ਪੈਂਦੈ ਸਵੇਰ ਦੀ ਸੈਰ ਨਾਲ।
ਹਾਂਜੀ, ਨਾਲੇ ਸਵੇਰੇ ਉਠ ਕੇ, ਉਠੋ ਆਪਨਾ ਨਾਓ-ਧੋਓ ਪਾਠ ਕਰੋ।
ਹਾਂਜੀ-ਹਾਂਜੀ।
ਨਾਲੇ ਸਵੇਰੇ ਉੱਠ ਕੇ ਨਾ ਕਾੰਮ ਵੀ ਜਲਦੀ ਕਾੰਮ ਵੀ ਜਲਦੀ ਹੋ ਜਾਂਦੇ ਨੇ, ਪੈਂਡਿੰਗ ਨੀ ਪਏ ਰੈਂਦੇ। ਨੀ ਤਾਂ ਐਵੇਂ ਬਾਰਾਂ-ਬਾਰਾਂ, ਇੱਕ-ਇੱਕ ਵਾੱਜ, ਹਾਂਜ ਜੇ ਲੇਟ ਓ ਤੇ ਓ ਫੈਰ ਮਾੰਨ ਨਾ ਓਹ ਹੋ ਜਾਂਦੈ। ਕਿ ਹਾਂ ਹਜੇ ਨੀ ਕਰਨਾ ਅਸੀ, ਇੰਨੀ ਲੇਟ ਹੋ ਤੇ ਗਏ ਆਂ, ਚੱਲ ਥੋੜੀ ਦੇਰ ਹੋਰ ਸਈ। ਹਾਂਜੀ, ਐ ਚੀਜ ਹੋ ਜਾਂਦੀ ਏ ਫੇਰ।
ਹੂੰ। ਨਾ ਮੈਂ ਕਿਤੇ ਵੀ ਨੀ ਗਈ। ਨਈ ਗਰਮੀ ਬੋਤ ਐ, ਛੁੱਟੀ ਨੀ ਮਿਲਦੀ ਮੇਰੇ ਹਸਬੈਂਡ ਨੂੰ
ਅੱਛਾ।
ਹਾਂਜੀ। ਹੋਰ ਤੂਸੀ, ਤੂਸੀ ਗਏਦੇ ਓ ਘੁੰਮਨ?
ਹਾਂਜੀ ਆਏ ਦੇ ਬੱਚੇ, ਨਾਨੀ ਘਰੇ ਆਏ ਦੇ, ਹੁਨ ਬੋਰ ਹੋ ਗਏ ਨੇ। ਕੀਤਾ, ਪਾਪਾ ਦਾ ਫੋਨ ਆਏਆ ਸੀ ਐਨਾਂ ਦੇ ਹੂੰ, ਵੀਡੀਓ ਕੋਲ ਕਿੰਨੀ ਦੇਰ ਕਰਦੇ ਰਏ, ਗਾੱਲ ਕਰਦੇ ਰਏ ਬ ਬੱਚੇਆਂ ਨਾਲ ਕੀ ਕਦੋਂ ਆਣੈ, ਮੈਂ ਕੇਆ ਲੈਨ ਆਓਗੇ ਤੇ ਆ ਜਾਂਗੇ। ਓਵੇਂ ਈ ਬੈਠੇ ਆ ਅਸੀ ਏੱਥੇ। ਨੀ ਤੇ ਬੈਠੇ ਆ ਅਸੀ ਏਤੇ, ਨੀ ਕੈਅ ਤੇ ਰਏ ਸੀ ਦੇਖ ਖਨਾ ਵਾ, ਟਾਈਮ ਲੱਗੇਗਾ ਤੇ ਆਵਾਂਗਾ, ਮਤਲਬ ਓਦ ਨਾ ਟਾਈਮ ਦੀ ਬੋਤ ਸ਼ੋਰਟ
ਹਾਂਜੀ-ਹਾਂਜੀ, ਓ ਤੇ ਹੈ। ਬੱਚੇਆਂ ਨੇ ਤੇ, ਨਾਨੀ ਘਾਰ ਈ ਜਾਣੈ। ਹੋਰ ਕਿੱਥੇ ਜਾਨਾ, ਸਾਲ ਬਾਦ ਤੇ ਛੁੱਟੀਆਂ ਹੁੰਦੀਆਂ ਨੇ।
ਉਈ ਤੇ ਐਦੇ ਪਾਪਾ ਕੈ ਰਏ ਸੀ, ਹਜੇ ਹੈਗੀਆਂ ਛੁੱਟੀਆਂ, ਤੂਸੀ ਰੈਅ ਲੋ ਅਰਾਮ ਨਾਲ।
ਅੱਛਾ।
ਬਟ ਬੱਚੇ ਰੈਂਦੇ ਪਏ ਨੇ, ਬੱਚੇਆਂ ਨੂੰ ਚਾਈਦੈ ਫਿਰਨਾ-ਤੁਰਨਾ। ਬੱਚੇਆਂ ਨੂੰ ਘੁੰਮਨ ਦਾ ਹੁੰਦੈ ਹੈਗੈ, ਓ ਬੋਰ ਹੋ ਜਾਂਦੇ ਆ, ਬੱਚ ਓਹੀ, ਹੂੰ ਨੀ ਸਾਡੇ ਓਥੇ ਤਾਂ ਨਾ ਸ ਸੰਡੇ ਦੇ ਸੰਡੇ ਮਤਲਬ ਜਾਈਦਾ ਈ ਹੈਗੈ ਕਿਤੇ ਨਾ ਕਿਤੇ।
ਅੱਛਾ, ਬੱਚੇਆਂ ਨੂੰ
ਗੈਰਾ, ਹਾਂਜੀ ਬੱਚੇਆਂ ਨੂੰ, ਜੇ ਮੇਰੇ ਹਸਬੈਂਡ ਨੂੰ ਟਾਈਮ ਨੀ ਹੈ, ਮੈਂ ਲੈ ਜਾਂਨੀ ਆਂ। ਮੈਂ ਹੁਣ ਬੋਰ ਹੋਣ ਈ ਨੀ ਦਿੰਦੀ।
ਅੱਛਾ -ਅੱਛਾ।
ਹਾਂਜੀ, ਮੈਂ ਵੱਡੀ, ਮੇਰੀ ਵੱਡੀ ਗੁੜੀਆਂ। ਟਿਊਸ਼ਨ 'ਚ, ਟਿਊਸ਼ਨ ਚੱਲ ਜਾਂਦੀ ਹੈਗੀ ਐ ਤੇ
ਅੱਛ ਅੱਛਾ
ਜੀ।
ਹੂ ਮੇਰਾ ਵੀ ਕ ਗਾਊਨ ਸ਼ੂਰੂ ਹੁੰਦਾ ਪਿਆ ਸੋਨਾ ਹੁਣ।
ਅੱਛਾ
ਹੂੰ
ਹੋਰ ਤੁਸੀਂ ਕੀ ਬਣਾ ਲੈਂਦੇ ਹੋ।
ਮੈਂ ਮੋ। ਸਭ ਕੁਛ ਬਣਾਈ ਈ ਲੈਨੀ ਕੋਈ-ਕੋਈ ਚੀਜ਼ਾਂ ਨੇ ਜੋ ਮੈਨੂੰ ਨਹੀਂ ਆਉਂਦੀਆਂ ਬਣਾਉਣੀਆਂ। ਕਿਉਂਕਿ ਮੈਂ ਘਟ ਹੀ ਬਣਾਉਨੀ ਆ ਨਾ ਹਲੇ ਸਵੇਰੇ ਮੰਮਾ ਜਿੱਦਾਂ ਮੰਮਾ ਹੀ ਮੇਰੇ ਕੰਮ ਕਰ ਲੈਂਦੇ ਸੀ ਸਵੇਰੇ। ਸਵੇਰੇ ਸਾਡੇ ਸਵੇਰੇ ਸਵੇਰੇ ਸਬਜ਼ੀ ਬਣ ਜਾਂਦੀ ਏ ਨਾ। ਪਾਪਾ ਦਾ ਟਿਫਨ ਜਾਣਾ ਹੁੰਦਾ ਸੀ ਤੇ ਫੇਰ ਉਹ ਸਵੇਰੇ। ਸਵੇਰੇ ਹੀ ਉੱਠਣ ਤੋਂ ਪਹਿਲੇ ਹੀ ਪਹਿਲੇ ਸਬਜ਼ੀ ਬਣਦੀ ਹੈ ਸਾਡਾ ਤੇ ਇਸ ਲਈ ਮੈਂ ਘੱਟ। ਰੋਟੀ ਬਣਾਨੀ ਬਟ ਹੁਣ ਅਸੀਂ ਬਾਅਦ ਵਿੱਚ ਬਣਾਉਂਦੇ ਹਾਂ ਨਾ ਫਿਰ। ਕਈ ਚੀਜ਼ਾਂ ਮਤਲਬ ਮੈਨੂੰ ਆਉਂਦੀਆਂ ਨੀ ਸੀ।
ਅੱਛਾ ਵਧੀਆ। ਨਾਲੇ ਹੈਲਦੀ ਖਾਇਆ ਕਰੋ ਨਾ ਇਹ ਤਾਂ। ਤਲੀਆਂ ਚੀਜ਼ਾਂ ਨਈ ਖਾਣੀਆਂ ਚਾਹੀਦੀਆਂ ਸਾਨੂੰ ਉਹਦੇ ਨਾਲ ਮੋਟਾਪਾ ਆਦਾ ਹੈਗਾ।
ਹਾਂਜੀ।
ਤਲੀਆਂ ਤੁਲੀਆਂ ਚੀਜ਼ਾਂ ਨੀ ਖਾਣੀ ਚਾਹੀਦੀਆਂ ਜੈਵੇਂ ਹੋ ਗਏ ਗੋਲ ਗੱਪੇ ਵਗੈਰਾ ਹੋ ਗਏ ਨਾ ਗੋਲ ਗੱਪੇ। ਤੇ ਇਕ ਅੱਧਾ ਜਨਾਨੀਆਂ-ਜਨਾਨੀਆਂ। ਰਹਿ ਹੀ ਨਹੀਂ ਸਕਦੀਆਂ ਗੋਲ ਗੱਪੇ ਤੋਂ ਬਿਨਾਂ।
ਉਹ ਤੇ ਹੈ ਗੋਲ ਗੱਪੇ ਹੀ ਆ ਜਿਹੜੇ ਖਾਂਦੇ ਨੇ
ਅੱਜ ਕੱਲ੍ਹ ਤੇ ਬੰਦੇ ਵੀ ਖਾਣੇ ਸ਼ੁਰੂ ਹੋ ਗਏ ਬੰ ਮੈਂ ਤਾਂ ਕਿੰਨੇ ਬੰਦੇ ਦੇਖ। ਦੇਖੇ ਨੇ ਜਿਹੜੇ ਗੋਲ ਗੱਪੇ ਦੇ ਸ਼ੌਕੀਨ ਹੁੰਦੇ ਨੇ। ਪਹਿਲਾਂ ਨਹੀਂ ਸੀ ਕੋਈ ਵੀ ਸ਼ੌਕੀਨ ਹਾਂਜੀ। ਬਹੁਤ ਜਿਆਦਾ ਖਾਂਦੇ ਆ ਅੱਜ ਕੱਲ ਤੇ ਮੁੰਡੇ ਬਹੁਤ ਜਿਆਦਾ ਖਾਣਾ ਸ਼ੁਰੂ ਹੋਏ ਦੇ ਗੋਲ ਗੱਪੇ। ਗੋਲ ਗੱਪੇ ਵਗੈਰਾ।
ਉਹ ਤੇ ਹੈ। ਮੈਂ ਤੇ ਉਹ ਤਾਂ ਵੀ ਨੀ ਮੋਟੀ ਹੁੰਦੀ ਜਿੰਨਾ ਮਰਜੀ ਖਾ ਲੀਏ।
ਅੱਛਾ।
ਹਾਂਜੀ ਚਾਹੇ ਮੈਂ ਤਲਿਆ ਖਾ ਲਾ ਚਾਹੇ ਮੈਂ ਜੋਂ ਮਰਜੀ।
ਨਹੀਂ ਨਹੀਂ ਤਾਲਿਆ ਤੇ ਖਾਣਾ ਹੀ ਨਹੀਂ ਚਾਹੀਦਾ ਸਾਨੂੰ ਹੈਲਦੀ ਫੂਡ ਖਾਣੇ ਚਾਹੀਦੇ ਨੇ।
ਖਾਣਾ ਨੀ ਚਾਹੀਦਾ।
ਹਾਂਜੀ ਹਾਂਜੀ ਉਹ ਤਾਂ ਉਹ ਤੇ ਜਲਦੇ ਮੋਟੇ ਨਾ ਹੋ ਬਟ ਅੰਦਰੋਂ ਤਾਂ ਨੁਕਸਾਨ ਹੁੰਦਾ ਹੀ ਹੈ ਨਾ। ਤਲਿਆ ਖਾਣ ਨਾਲ ਹੂੰ ਏਹ
ਚਲੋ ਠੀਕ ਹੈ ਜੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ।
ਠੀਕ ਹੈ, ਠੀਕ ਹੈ। ਓਕੇ, ਸਤਿ ਸ੍ਰੀ ਅਕਾਲ।